ਸਤਿ ਸ੍ਰੀ ਅਕਾਲ ਦੀਦੀ, ਕਿਸ ਤਰ੍ਹਾਂ ਹੋ?
ਬਸ ਵਧੀਆ, ਤੁਸੀਂ ਦੱਸੋ ਕਿਵੇਂ ਹੋ?
ਹੋਰ ਕੀ ਕਹਿ ਰਹੇ ਹੋ? ਕਿਵੇਂ ਚੱਲ ਰਹੀ ਹੈ ਲਾਈਫ? ਲਾਈਫ, ਕਿਵੇਂ ਚੱਲ ਰਹੀ ਹੈ?
ਹਾਂ, ਲਾਈਫ ਤਾਂ ਠੀਕ ਹੈ, ਵਧੀਆ ਚੱਲ ਰਹੀ ਹੈ।
ਅੱਛਾ। ਅੱਜ ਕੱਲ ਤੇ ਲਾਈਫ ਦੇ ਵਿੱਚ, ਇਹੀ ਹੈ ਕਿ ਸਟਰੇਸ ਵੀ ਲੋਕਾਂ ਨੂੰ ਇੰਨਾ ਹੈ। ਔਰ ਹੈ ਕੀ ਨਹੀਂ, ਅੱਗੇ ਵੀ ਵੱਧਣਾ ਹੈ ਭੱਜ, ਨੱਠ ਵੀ ਉਨੀ ਹੈ, ਲਾਈਫ ਵਿੱਚ ਕੰਮ ਕਾਰ ਵੀ ਓਨਾ ਹੀ ਹੈ, ਹੈ ਕਿ ਨੀ? ਉਥੇ, ਵੀ ਮਤਲਬ ਇੱਕ ਨਾ ਟੈਸ਼ਨ ਫਰੀ ਲਾਈਫ ਨਹੀਂ ਹੈ।
ਨਹੀਂ, ਸਹੀ ਗੱਲ ਕਹਿ ਰਹੇ ਹੋ।
ਕਿ ਨਹੀਂ ਹਰ ਵੇਲੇ ਇੱਕ ਸਟਰੈਸ ਲੱਗਿਆ ਹੀ ਰਹਿੰਦਾ ਹੈ, ਨਾਲ ਦੇ ਨਾਲ ਹੀ। ਕਿਤੇ ਵੀ ਫ੍ਰੀ ਨਹੀਂ ਹੈ, ਟਾਈਮ ਫਿਰ ਕੋਈ ਟੈਂਨਸ਼ਨ ਫ੍ਰੀ ਲਾਈਫ ਨਹੀਂ ਹੈ।
ਸਹੀ ਹੈ ਨਾ ਦੀਦੀ ਹੈਕਟਿਕ ਪੜੀ ਹੈ ਲਾਈਫ।
ਹਾਂ। ਉਹ ਤੇ ਹੈ ਹੀ ਹੈ, ਪਹਿਲੇ ਦੇ ਜ਼ਮਾਨੇ ਚ ਲੋਕਾਂ ਦੀ ਲਾਈਫ ਇੰਨੀ ਹੈਕਟਿਕ ਨਹੀਂ ਸੀਗੀ ਲੇਕਿਨ
ਹਮ।
ਉਹ ਆਰਾਮ ਨਾਲ ਆਪਣੀ ਲਾਈਫ ਇੰਜੋਏ ਕਰਦੇ ਸੀ, ਜਿਉਂਦੇ ਸੀ ਕੰਮ- ਕਾਰ ਕਰਦੇ ਸੀ। ਔਰ ਸੌ ਸਾਲਾਂ, ਤੱਕ ਵੀ ਜਿੰਦੇ ਸੀ। ਹੁਣ ਦੀ ਲਾਈਫ ਤੇ ਇਹੀ ਹੋ ਗਈ ਕਿ ਵੀਹ ਸਾਲ ਦੇ, ਵਿੱਚ ਹੀ ਕਿਸੇ ਨਾ ਕਿਸੇ ਨੂੰ ਦੇਖ ਲਓ ਤਾਂ ਹਾਰਟ ਅਟੈਕ ਆ ਜਾਂਦਾ ਹੈ।
ਬਿਮਾਰੀਆਂ ਬੜੇ ਹੋ ਗਏ ਨੇ ਨਾ ਦੀਦੀ, ਅੱਜ ਕਲ ਅੱਜ ਅੱਜ ਕੱਲ ਫਾਸਟ ਫੂਡ, ਜੰਕ ਫੂਡ, ਬੜਾ ਖਾਂਦੇ ਨੇ ਘਰ ਦੀ ਰੋਟੀ ਕੋਈ ਨੀ ਖਾਂਦਾ ਬੱਚੇ ਵੀ ਇੰਨੇ, ਇੰਨੇ ਛੋਟੇ ਛੋਟੇ ਬੱਚੇ ਇਹਨਾਂ ਨੂੰ ਵੀ ਬਾਹਰ ਦੀ ਚੀਜਾਂ ਜਿਆਦਾ ਚਾਹੀਦਾ। ਪੀਜ਼ਾ ਲਾ ਦੋ ਬਰਗਰ ਲਾ ਦੋ। ਹਾਂ ਫਰੂਟੀ ਲਾ ਦੋ ਯ ਦੀ ਲਓ, ਬੋ ਦੀਲਾਓ, ਘਰ ਦੀ ਚੀਜ਼ਾਂ ਤੋਂ ਰੋਟੀ ਤਾਂ ਇਹਨਾਂ ਨੂੰ ਲੰਘਦੀ ਨੀ।
ਉਹੀ ਸਹੀ ਗੱਲ ਬੋਲਿਆ, ਲੇਕਿਨ ਅੱਜ ਕੱਲ ਪਤਾ ਆ ਮੈਂ ਇੱਕ ਵੀਡੀਓ ਦੇਖੀ ਸੀ ਕਿ ਜਿਹਦੇ ਵਿੱਚ ਫਰੂਟੀ, ਉਹਨਾ ਨੇ ਖੋਲ ਕੇ ਦਿਖਾਈ, ਤੇ ਉਸਦੇ ਵਿੱਚ ਨਾ ਇਸ ਤਰ੍ਹਾਂ ਸੂੰਢੀਆ ਤੈਰ ਰਹੀ ਹੈ। ਕਿਉਂਕਿ ਉਹ ਆਉਂਦੀ ਹੈ, ਪੈਕੇਟ ਵਿੱਚ ਪੇਪਰ ਦੇ ਤੇ, ਅਸੀਂ ਕੀ ਕਰਦੇ ਬੱਚਿਆਂ ਨੂੰ ਸਟਰਾਅ ਪਾ ਕੇ ਇਸ ਤਰ੍ਹਾਂ ਹੀ ਦੇ ਦਿੰਦੇ, ਉਹਨੂੰ ਅਸੀਂ ਗਲਾਸ ਵਿੱਚ ਪਾ ਕੇ ਚੈੱਕ ਕਰਨਾ ਚਾਹੀਦਾ ਹੈ ਕਿ ਬਰਾਬਰ ਹੈ। ਨਹੀਂ ਉਸ ਤੋਂ ਬਾਅਦ ਫਿਰ ਅਸੀਂ ਇਹ ਕਰਨੀ ਚਾਹੀਦੀ ਹੈ।
ਅੱਛਾ।
ਉਸ ਤੋਂ ਬਾਅਦ ਫਿਰ ਅਸੀਂ ਨੂੰ ਦੇਣੀ ਚਾਹੀਦੀ ਹੈ, ਲੇਕਿਨ ਅ ਅਸੀਂ ਕੀ ਕਰਦੇ ਉਹ ਲੈਂਦੇ ਹੋਰ ਇਸ ਤਰ੍ਹਾਂ ਹੀ। ਚੈੱਕ ਕਰਦੇ, ਚੈੱਕ ਵੀ ਨੀ ਕਰਦੇ, ਐਵੇਂ ਈ ਸਟਰਾਅ ਪਾਉਂਦੇ ਨੇ ਔਰ
ਹਾਂ -ਹਾਂ, ਹਾਂ- ਹਾਂ। ਕਨਵੀਨੀਂਅਨਟ ਹੋ ਗਿਆ ਨਾ ਉਹ ਬਸ ਪੈਕਟ ਲੈ ਲੋ ਖੋਲੋ ਸਟਰਾਅ ਪਾਓ ਤੇ ਬੱਚਿਆਂ ਨੂੰ ਦੇ ਦਿਉ, ਕਨਵੀਨੀਂਅਨਟ ਹੋ ਗਿਆ, ਅੱਜ ਕੱਲ ਪੇਰੈਂਟਸ ਵੀ ਸਾਰੇ ਵਰਕਿੰਗ ਹੋ ਗਏ ਨੇ, ਹਾਂ ਤੇ ਜੋ ਤ ਆਪਣੇ ਕਨਵੀਨੀਅਂਟ ਨਾਲ ਬਾਹਰ ਦੀ ਕੁਝ ਚੀਜ਼ ਦੇ, ਰੋਟੀਆਂ ਰੂਟੀਆਂ ਪਕਾਉਣ ਲਈ ਲੇਡੀ ਲੇਡੀਜ਼ ਕੋਲ ਵੀ ਇੰਨਾ ਟਾਈਮ ਨਹੀਂ, ਸਹੀ ਬੋਲਾਂ ਤੇ ਜਿੰਨਾ ਲੇਡੀਜ਼ ਕੰਮ ਕਰਦੇ ਨੇ, ਉਤਨਾ ਹੀ ਮਰਦ ਵੀ ਕੰਮ ਕਰਦੇ ਨੇ।
ਔ ਤੇ ਗੱਲ ਮੈਂ ਮੰਨਦੀ ਹਾਂ ਤੁਹਾਡੀ, ਲੇਕਿਨ ਫਿਰ ਵੀ ਅੱਜ ਦੀ ਲਾਈਫ ਵਿੱਚ ਦੇਖੋ ਬੰਦਿਆਂ ਨੂੰ ਫਿਰ ਵੀ ਕੰਮ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਫ੍ਰਰੀ ਟਾਈਮ ਮਿਲਦਾ ਆ ਕੇ। ਘਰੇ ਆਰਾਮ ਨਾਲ ਬਹਦਾ, ਲੇਕਿਨ ਲੇਡੀਜ਼ ਏਦਾਂ ਹੈ ਕਿ ਲੱਗੀ ਹੋਈ ਹੈ, ਲੱਗੀ ਹੋਈ ਤੇ ਆਪਣੇ ਹੈਲਥ ਇਸ਼ੂ ਵੀ ਬਹੁਤ ਹੋ ਰਹੇ ਲੇਡੀਜ਼ ਨੂੰ, ਮਾਈਗ੍ਰੇਨ ਹੋ ਯਾ, ਬੋਡੀ ਚ ਪੇਨ ਇੱਥੇ ਪੇਨ ਉੱਥੇ ਪੇਨ ਕਿਉਂਕਿ ਉਹਨਾ ਵੱਲ ਕੋਈ ਦੇਖਦਾ ਹੀ ਨਹੀਂ ਆ ਨਾ ਉਹ ਆਪਣੇ ਵਨ ਦੇਖ ਦੀਆਂ
ਸਹੀ ਹੈ ਨਾ
ਜੋ ਸਵੇਰ ਤੋਂ ਗੱਡੀ ਸ਼ੁਰੂ ਹੁੰਦੀ ਹੈ ਕੰਮ ਦੀ, ਔਹੀ ਗੱਡੀਆਂ ਰਾਤ ਤੱਕ ਚੱਲਦੀਆਂ।
ਸਹੀ ਹੈ
ਹੈ ਕਿ ਨਹੀਂ ਉਸਦੇ ਨਾਲ ਫਿਰ ਬੱਚਿਆਂ ਬੱਚਿਆਂ ਨੂੰ ਵੀ ਦੇਖੋ, ਘਰ ਵੀ ਦੇਖੋ ਜੀ, ਘਰ ਦੀ ਵੀ ਸਾਫ਼ ਸਫ਼ਾਈ ਕਰੋ। ਨਾਲ ਹੀ ਹਾਈਜੇਨਿਕ ਰੱਖੋ ਜੀ, ਹੈ ਕਿ ਨੀ ਬੇ ਬੱਚੇਆਂ ਨੂੰ ਰੱਖੋ, ਨਿਲਾਓ ਤੁਲਾਓ ਬਰਾਬਰ, ਖਾਣਾ ਖਿਲਾਓ ਇਹ ਸਭ ਚੱਲਦਾ ਰਹਿੰਦਾ ਤੇ ਲੇਡੀਜ਼ ਆਪਣੇ ਕੋਲ ਧਿਆਨ ਨਹੀਂ ਦੇ ਪਾਉਂਦੀ।
ਨਾ ਹੀ ਦੇ ਪਾਂਦੇ
ਹੈਲਥ ਇਸ਼ੂਜ਼ ਇਸ ਵਾਸਤੇ ਹੁੰਦੇ ਨੇ, ਇੱਕ ਜੰਕ ਫੂਡ ਨਾਲ ਤੇ ਹੁੰ ਕੇ ਹੁੰਦੇ, ਲੇਕਿਨ ਇਹ ਵੀ ਕਿ ਅਸੀਂ ਬੜੀ ਲਾਪ ਲਾਪਰਵਾਹੀ ਕਰਦੇ ਆਪਣੇ ਉੱਤੇ, ਜਿਹੜਾ ਅਸੀਂ ਬਿਲਕੁਲ ਵੀ ਟਾਈਮ ਨੀ ਦੇ ਪਾਉਂਦੇ ਨਾ, ਅਸੀਂ ਵੀ ਆਪਣੀ ਬਹੁਤ ਲਾਪਰਵਾਹੀ ਕਰਦੇ ਨੇ, ਕਦੀ ਕਦੀ ਆਰਾਮ ਦੀ ਬਹੁਤ ਲੋੜ ਪੈਂਦੀ ਹੈ ਸਰੀਰ ਨੂੰ, ਲੇਕਿਨ ਅਸੀਂ ਵੀ ਲੱਗੇ ਹੀ ਰਹਿੰਦੇ ਚਲੋ ਇੱਕ ਕੰਮ ਖ਼ਤਮ ਹੋ ਜਾਏ। ਆਹ
ਹਾਂ ਹਾਂ ਹਾਂ ਆਪਣੀ ਹੈਲਥ ਕੋਲ ਵੀ ਤਾਂ ਆਪ ਧਿਆਨ ਨੀ ਦੇਣੇ ਆ ਨਾ, ਹਾਂ
ਔਹੀ ਔਹੀ ਤੇ ਗੱਲ ਹੈ ਨਾ, ਕਿ ਹੈਲਥ ਵੱਲ ਧਿਆਨ ਦੇ, ਸਭ ਦੇ ਵੱਲ ਧਿਆਨ ਦੇ ਹੈ ਕੀ ਨੀ ਤੇ ਫਿਰ ਜਾ ਕੇ ਕੰਮ ਕਰ ਹੁੰਦੇ ਠੀਕ ਕੰਮ ਕਾਰ ਕਰੋ ਮੈਂ ਕਹਿ ਰਹੀ, ਲੇਕਿਨ ਥੋੜੇ ਜਿਹੇ ਕੰਮ ਕਾਰ ਹੋਏ ਥੋੜਾ ਆ ਆਰਾਮ ਕਰ ਲਿਆ ਫੇਰ ਕੰਮ ਕਰ ਲਿਆ ਫਿਰ ਆਰਾਮ, ਉਸਦੇ ਨਾਲ ਹੈਲਥ ਦੇ ਉਤੇ ਇਨਾ ਇਫਕਟ ਨੀ ਪੈਂਦਾ ਐ।
ਸਹੀ ਆ ਨਾ ਸਈ ਕਰ ਕੇ ਹੋ ਰਿਹਾ ਹੈ।
ਤੁਸੀਂ ਇੱਕ ਹੀ ਜਗ੍ਹਾ ਤੇ ਖੜੇ ਹੋ ਕੀ ਕੰਮ ਕਰ ਰਹੇ ਹੋ, ਖੜੇ ਹੀ ਹੋ, ਖੜੇ ਹੀ ਹੋ। ਭੱਜੀ ਜਾ ਰਹੇ ਹੋ
ਤੇ ਥਕਾਵਟ ਵੀ ਬੜੀ ਜਲਦੀ ਚੜ੍ਹ ਜਾਂਦੀ ਹੈ ਦੀਦੀ ਅੱਜ ਕੱਲ੍ਹ ਤੇ।
ਤੇ ਅੱਜ ਕੱਲ ਖੁਰਾਕਾਂ ਵੀ ਨੀ ਰਹਿ ਗਈਆਂ ਨਾ ਉਹੋ ਜਿਹੀਆਂ, ਜਿਹੜੀ ਪੁਰਾਣੀ ਖੁਰਾਕਾਂ ਕਾ ਸੀ, ਉਹ ਨਾਲੇ ਦੇਖੋ ਹੁਣ ਅੱਜ ਕੱਲ ਦੇ ਲੋਕੀ ਕੰਮ ਘਰ ਵਿੱਚ ਪੂਰਾ ਦਿਨ ਬੰਦ ਹੋ ਕੇ, ਬਸ ਉੱਧਰ ਹੀ ਕੰਮ ਕਰਦੇ ਰਹਿੰਦੇ। ਪਹਿਲੇ ਦੇ ਲੋਕੀ ਸੀਗੇ, ਕਿ ਉਹ ਖੁੱਲੀ ਹਵਾ ਚ ਕੰਮ ਕਰਦੇ ਸੀਗੇ। ਵਿਹੜੇ ਚ ਬਹਿ ਕੇ, ਘਰ ਦੇ ਬਾਹਰ ਵੱਡੇ ਵਿਹੜੇ ਹੁੰਦੇ ਸੀ, ਸਾਰਿਆਂ ਨੇ ਬਹਿ ਜਾਣਾ ਹੈ ਕੀ ਨੀ, ਖਾਣਾ ਪੀਣਾ ਨਾਲ ਪ ਪਕਾ ਕੇ, ਰੋਟੀ ਖਾ ਕੇ, ਫਿਰ ਸਭ ਨੇ ਉੱਠਣਾ, ਫਿਰ ਬੈਠੇ ਹੀ ਰਹਿਣਾ ਵਿਹੜੇ ਚ, ਹੁਣ ਤੇ ਲੋਕਾਂ ਕੋਲ, ਟੀ ਵੀ, ਫੋਨ ਆ ਗਏ ਨੇ, ਤਾਂ ਲੋਕੀ ਬਾਹਰ ਵਿਹੜੇ ਚ ਹੀ ਨਹੀਂ ਬਹਿੰਦੇ।
ਨਹੀਂ ਬੈਠਦੇ, ਅਜ ਤਾਂ ਹਰ ਘਰੇ ਚਾਰ ਬੰਦੇ ਤਾਂ ਚਾਰ ਫੋਨ ਚਾਹੀਦੇ। ਦਿਨ ਚਾਹੀਦੇ ਨੇ
ਹਾਂਜੀ ਔਹੀ, ਉਹਨਾਂ ਦੇ ਫਰੈਸ਼ ਏਅਰ ਨਹੀਂ ਲੈਂਦੇ ਨੇ ਨਾ ਇਹ ਜਿਹੜੀ ਏ ਸੀ ਦੀ ਹੈਦਾ ਹੈ, ਪੱਖੇ ਦੀ ਕੂਲਰ ਵੀ ਔਹ ਕੰਮ ਤੇ ਨੀ ਕਰਦੀ ਨਾ, ਕਿ ਇਨਸਾਨ ਦੀ ਹੈਲਥ ਤੇ ਇਹ ਪਾਏ, ਹੈਗੀ ਨੀ ਇਫੈਕਟ ਪਾਏ
ਸਹੀ ਹੈ ਨਾ
ਏਹ ਤੇ ਨੈਚੁਰਲ ਨਹੀਂ ਹੈ
ਹਾਂ ਹਾਂ ਹਾਂ।
ਏਹ ਤੇ ਬਣਾਈ ਹੋਈ ਹੈ ਹੈ ਕੇ ਨੀ।
ਸਹੀ ਹੈ ਹਾਂਜੀ।
ਫਰੈਸ਼ ਏਅਰ ਏ ਓਹ ਵੀ ਸਾਨੂੰ ਲੈਣੀ ਚਾਹੀਦੀ ਹੈ ਉਸਦੇ ਨਾਲ ਤੇ। ਸਾਡਾ ਚੱਲਣਾ ਆ ਹੈ ਕੇ ਨੀ ਅੱਜ ਕੱਲ ਦੇ ਏ ਸਾਰੀ ਪ੍ਰੋਬਲਮ ਲੋਕਾਂ ਨੂੰ ਕਿੰਨੀ ਏ।
ਹਾਂ ਹਾਂ ਤੁਸੀਂ ਨਿਊਜ਼ ਦੇਖੀ ਪੰਜ ਸਾਲ ਦੇ ਬੱਚੇ ਨੂੰ ਹਾਰਟ ਅਟੈਕ ਆ ਗਿਆ।
ਹਾਂ ਅੱਜ ਕੱਲ ਇਹੀ ਸਭ ਚੱਲ ਰਿਹਾ ਮੈਂ ਕਹਿ ਤੇ ਰਹੀ ਆਂ।
ਅੱਜ ਕਾਲ ਤੇ ਪੰਜ ਸਾਲ ਦੇ ਬੱਚੇ ਨੂੰ ਕਹਿੰਦੇ ਨੇ ਹਾਰਟ ਅਟੈਕ ਆ ਗਿਆ।
ਇੱਕ ਨਿਊਜ਼ ਵਿੱਚ ਮੈਂ ਇਹ ਵੀ ਦੇਖਿਆ ਸੀ ਕਿ ਬੱਚਿਆਂ ਨੂੰ ਐਵੇਂ ਹੋ ਕਿਉ ਰਿਹਾ? ਕਿਉਂਕਿ ਉਸਦੇ ਪਿੱਛੇ ਰੀਜ਼ਨ ਇਹ ਹੈਗਾ ਹੈ, ਕਿ ਉਹ ਕਹਿੰਦੇ ਨੇ ਕਿ ਬੱਚਿਆਂ ਦੇ ਅੱਜ ਕੱਲ੍ਹ ਇੰਨੇ ਪਾਰੀ ਬੈਗ ਨੇ, ਜਿਸਦਾ ਵੇਟ ਸਿੱਧਾ ਦੇ ਉੱਤੇ ਜਾਂਦਾ ਦੇਖੋ ਦੋਨੋ ਵੈਕ ਟੰਗੇ ਗਏ ਬੱਚੇ। ਤਾਂ ਉਹ ਵੇਟ ਚੇਸਟ ਦੇ ਉੱਤੇ ਜਾਂਦਾ ਹੈ ਕੇ ਨਹੀਂ।
ਸਹੀ ਹੈ ਨਾ ਹਾਂ।
ਤੇ ਉਸੀ ਨਾਲ ਫੇਰ ਚੇਸਟ ਦੇ ਉਤੇ ਜਾਣ ਨਾਲ ਹੀ ਏਹ ਪ੍ਰੋਬਲਮ ਹੋ ਜਾਂਦੀ ਆ।
ਹਾਂ ਹਾਂ ਹਾਂ।
ਨੀ ਤੇ ਇਹ ਇਹ ਅਟੈਕ ਜਾਂ ਆਂਦਾ ਹੈ ਬੱਚਿਆਂ ਨੂੰ। ਲੇਕਿਨ ਇਹ ਕਿ ਅਗਰ ਉਹੀ ਪਾਰਕ ਘੱਟ ਹੋ ਜਾਏ ਬੁੱਕਾਂ ਨਾਲ ਤੇ ਏਹ ਚੀਜ਼ਾਂ ਬੱਚਿਆਂ ਨਾਲ ਨਾ ਹੋਏ।
ਤੁਸੀਂ ਯਕੀਨ ਨੀ ਮੰਨੋਗੇ ਬਸ ਲੋਅਰ ਕੇਜੀ ਅੱਪਰ ਕੇਜੀ ਦੇ ਬੱਚਿਆਂ ਨੂੰ ਦਸ ਦਸ ਕੀਤਾਬਾ ਨੇ। ਵਰਕ ਬੁੱਕ ਅਲਗ ਨੋਟ ਬੁੱਕ ਅਲਗ। ਫੇਰ ਘਾਰ ਕਰਨ ਦੀ ਸਕਿਲ ਬੁੱਕ ਅਲੱਗ ਦਿੰਦੇ ਨੇ। ਹਾਂ ਬੱਚਾ ਥੋੜ੍ਹੀ ਇੰਨੀ ਪੜ੍ਹਾਈਆਂ ਕਰ ਸਕਦਾ ਦੀਦੀ।
ਓਹੀ ਉਹੀ ਬਹੁਤ ਬਹੁਤ ਪੜ੍ਹਾਈ ਆ ਉਹ ਨਾਲੇ ਪ੍ਰੋਜੈਕਟ ਅਲੱਗ ਹੁੰਦੇ ਨੇ ਬੱਚਿਆਂ ਦੇ ਤਾਂ ਇੱਕ ਤਰੀਕੇ ਦਾ ਬਰਡਨ ਹੈਗਾ। ਮੈਂ ਸੱਚ ਬੋਲਾਂ ਬਾਹਰ ਦੇ ਦੇਸ਼ਾਂ ਜੇ ਅੱਠ ਨੌ ਦਸ ਸਾਲ ਦੇ ਬੱਚਿਆਂ ਨੂੰ ਵੀ ਪਲੇ ਗਰੁੱਪ ਹੈਗਾ ਹੈ ਸਿਰਫ ਤੁਸੀਂ ਖੇਲਣ ਨੂੰ ਆਓ। ਕੋਈ ਬੁੱਕਾਂ ਨਹੀਂ ਜਿਆਦਾ ਕੁਛ ਪੜ੍ਹਾਈ ਲਿਖਾਈ ਨਹੀਂ ਸਟ੍ਰੈਸ ਫ੍ਰੀ ਲਾਈਫ। ਦਸ ਸਾਲ ਤੋਂ ਬਾਦ ਫਿਰ ਉਹਨਾਂ ਨੂੰ ਸ਼ੁਰੂ ਹੁੰਦੀ ਹੈ ਅਸਲ ਪੜ੍ਹਾਈ। ਲੇਕਿਨ ਉਹ ਵੀ ਇੰਨੀ ਨਹੀਂ ਲੇਕਿਨ ਦਸ ਸਾਲ ਤੋਂ ਪਹਿਲੇ ਪਹਿਲੇ ਮਤਲਬ ਪਲੇ ਗਰੁੱਪ ਹੀ ਹੁੰਦਾ। ਬੱਚਿਆਂ ਨੂੰ ਸਿਰਫ਼ ਨਾ ਐ ਸਕਿਲ ਸਿੱਖਾਂਦੇ ਨੇ। ਕਿ ਆਪਣਾ ਮਤਲਬ ਨਾ ਹਾਈਜੀਨਿਕ ਕਿਵੇਂ ਰੱਖਣਾ ਹੈ ਘਰ ਜਾਓ ਤੇ ਇੰਨਾ ਆਪਣਾ ਕੰਮ ਕਰ ਲੋ। ਚਾਹ ਬਣਾਣਾ ਸਿਖਾ ਦੋ ਰੋਟੀ ਪਾਣੀ ਥੋੜੀ ਜਿ ਕੁਕਿੰਗ ਸਿਖ, ਸਿਖਾ ਦੋ ਸਾਫ਼ ਸਫ਼ਾਈ ਕਰਨਾ ਜਾਂਦਿਆਂ ਨੂੰ ਕੱਪੜੇ ਚੇਂਜ ਕਰਕੇ, ਹੈ ਕਿ ਨਹੀਂ ਇਹ ਸਾਰੀ ਸਕਿਲਾਂ ਸ਼ੇਤੀ ਸਿੱਖ। ਖਾਂਦੇ ਉੱਥੇ ਬੱਚਿਆਂ ਨੂੰ। ਕਿ ਕਿਵੇਂ ਰਹਿਣਾ ਹੈ ਅੱਜ ਦੀ ਡੇਟ 'ਚ ਅਤੇ ਸੇਫਟੀ ਕਿਵੇਂ ਰੱਖਣੀ ਏ, ਕਿਵੇਂ ਨਹੀਂ ਮੰਮੀ ਡੈਡੀ ਘਰੇ ਨੀ ਹੈ ਤੇ ਕਿਵੇਂ
ਹਾਂ ਬਾਹਰ ਦੇ ਬੰਦੇ ਵੀ ਜਿਆਦਾ ਦੇਰ ਬੱਚੇ ਬੰਦੇ, ਬੂੜੇ ਕਿੰਨੇ ਕਿੰਨੇ ਬੂੜੇ ਹੋ ਜਾਂਦੇ ਤਾਂ ਵੀ ਉਹਨਾਂ ਦੀ ਸਕਿਨ ਕਿਤਨੀ ਅੱਛੀ ਏ ਆਪਣੇ ਇਧਰ ਤਾਂ ਇਤਣੇ ਛੋਟੇ ਬੱਚਿਆਂ ਨੂੰ ਅਟੈਕ ਈ ਆ ਗਏ ਨੇ। ਸ਼ੁਗਰ ਬੀ ਪੀ ਹਾਂ ਤੁਸੀਂ ਯਕੀਨ ਨੀ ਮੰਨੋਗੇ, ਦੀਦੀ ਛੋਟੇ ਜਿਹੇ ਬੱਚੇ ਚਾਰ ਪੰਜ ਛੇ ਸਾਲ ਦੇ ਬੱਚਿਆਂ ਨੂੰ ਅੱਜ ਕੱਲ੍ਹ ਤਾਂ ਸ਼ੂਗਰ ਦੀ ਬਿਮਾਰੀ ਆ। ਲੱਗੇ ਨੇ ਨਾਲ ਨਾਲ।
ਕਿਉਂ ਕਿਉਂਕਿ ਇੰਡੀਆ ਚ ਪ੍ਰੋਬਲਮ ਏਹ ਹੈਗੀ ਹੈ, ਕਿ ਲੋਕੀ ਬਰਾਬਰ ਡਾਇਟ ਨਹੀਂ ਖਾ ਰਹੇ ਦੇਖੋ ਬਾਹਰ ਦੇ ਲੋਕੀ ਨਾ ਬੋਇਲ, ਫੂਡ ਖਾਂਦੇ ਨੇ ਇੱਥੇ ਮਾਰਦੇ ਤੜਕੇ ਤਲੀ ਹੋਈ ਚੀਜ਼ਾਂ ਤੇ ਉਹ ਤੇ ਹੈਲਥ ਇਸ਼ੂ ਤੇ ਇਫੈਕਟ ਹੋਣੀ ਉਹ ਤੇ ਡਾਕਟਰ ਕਹਿੰਦਾ ਈ ਏ ਕਿ ਹਾਰਟ ਦੇ ਉੱਤੇ ਇਫੈਕਟ ਹੋਏਗਾ ਬੋਡੀ ਦੇ ਉੱਤੇ ਇਫੈਕਟ ਹੋਏਗਾ ਫਿਰ ਵੀ ਅਸੀਂ ਕਿਹੜਾ ਸੁਣਦੇ ਨੇ ਹੁਣ ਤੁਸੀਂ ਮਹਾਰਾਸ਼ਟਰ ਵੀ ਆ ਜਾਓ ਇੱਥੇ ਤਾਂ ਵੜਾ ਪੋਓ ਇੰਨਾ ਇੰਨਾ ਵਿਕਦਾ ਹੈ ਉਸਦੇ ਨਾਲ ਹਰੀ ਮਿਰਚਾਂ ਫਰਾਈ ਕਰ
ਹਾਂ ਹਾਂ ਹਾਂ
ਤੇ ਇਹ ਸਾਰੇ ਇਸ਼ੂ ਈ ਏ ਜੰਕ ਫੂਡ ਹੀ ਹੈ ਅਨਹੈਲਦੀ ਐ। ਉਹ ਤੇਲ ਵੀ ਸਵੇਰ ਦਾ ਉਹ ਘੜ ਹੀ ਜਾਂਦੇ ਉ ਦੇ ਵਿੱਚ ਹੀ ਤਲੀ ਜਾਂਦੇ ਸਾਫ ਤੇਲ ਥੋੜ੍ਹੀ ਨਾ ਏ
ਹਾਂ ਹਾਂ
ਬਾਅਦ ਚੋਂ ਦਾ ਉਹ ਤੇਲ ਖ਼ਰਾਬ ਹੀ ਹੋ ਜਾਂਦਾ ਲੇਕਿਨ ਉਹ ਕੱਢਦੇ ਥੋੜ੍ਹੀ ਨਾ ਰਾਤ ਤਕ ਫੇਰ ਅਗਲੇ ਦਿਨ ਫਿਰ ਉਹੀ ਯੂਜ ਕਰਦੇ ਤਾਂ ਉਹ ਤੇ ਇਫੈਕਟ ਕਰ ਹੀ ਰਿਹਾ ਨਾ ਹੈਲਥ ਤੇ
ਸਹੀ ਹੈ ਸਹੀ ਗੱਲ ਏ
ਖਾ ਰਹੇ ਨੇ
ਹਾਂ ਹਾਂ ਹਾਂ
ਇਹ ਗੱਲ ਐ ਹੈ ਕੇ ਨਹੀਂ
ਹਾਂ
ਆ ਅ ਕੀ ਹੈ ਇੱਕਦਮ ਖੁੱਲ ਗਈ ਸੀ। ਕੰਪਲੀਕੇਟਡ ਅਛੀ ਲਾਈਫ ਵੇਖਣੀ ਏ ਤੇ ਤੇਲ ਘਟ ਖਾਓ ਹੈਲਦੀ ਫੂਡ ਖਾਓ ਹੈ ਕਿ ਨਹੀਂ ਜਿਵੇਂ ਤੁਸੀਂ ਥੋੜਾ ਜਿਆ ਇਹ ਲੈ ਲੋ ਸਲਾਦ ਲੈ ਲੋ ਨਾਲ ਉਹ ਵੀ ਬਹੁਤ ਜਰੂਰੀ ਹੈ ਸਲਾਦ ਪਨੀਰ ਖਾਓ ਅੰਡੇ ਖਾਓ ਅਗਰ ਕਿਸੇ ਹਨ। ਖਾ ਸਕਦੇ ਉੱੇ ਰ ਵੀ ਫਿਰ ਦਾਲਾਂ ਹੈਗੀਆਂ ਹਾਂਜੀ। ਸੋਇਆਬੀਨ ਹੈ
ਸ਼ਨ ਸਨ ਔਰਤਾਂ
ਹੈਗੀ ਨਹੀ ਲੋਕਾਂ ਨੂੰ ਫਿਰ ਵੀ ਇਸ ਤਰ੍ਹਾਂ ਨਾ ਚਿਕਨ ਮਟਨ ਦੇਖ ਕੇ ਜ਼ਿਆਦਾ ਹੀ ਹੋ ਜਾਂਦਾ ਹੈ। ਬਹੁਤ ਜ਼ਿਆਦਾ ਓਵਰ ਮਤਲਬ ਕਈ ਕਈ ਤਾਂ ਇੰਨਾ ਓਵਰਵੇਟ ਹੋ ਜਾਂਦੇ ਨਾ ਉਸਦੇ ਕਾਰਨ ਉਹਨਾਂ ਨੂੰ ਹੈਲਥ ਇਸ਼ੂ ਬਹੁਤ ਹੈਗੇ ਨੇ ਓਵਰਵੇਟ ਨਹੀਂ ਹੋਣਾ ਹਾਂਜੀਓਹੀ ਓਹੀ ਹੈਗੀ ਨੀ ਇਹ ਗੱਲ ਐ ਬਸ ਹਾਂਜੀ ਤਬੀਅਤ ਠੀਕ ਠਾਕ ਠੀਕ ਹੈ ਚਲੋ ਮੈਨੂੰ ਇੱਕ ਕਾਲ ਆ ਰਿਹਾ ਮੈਂ ਫੇਿਰ ਤੁਹਾਨੂੰ ਕਰਦੀ ਹਾਂ ਆਪਾਂ ਗੱਲ ਕਰਦੇ ਫਿਰ ਤ ਹੈਗੀ ਨੀ ਦੁਬਾਰਾ ਨਾਲ ਗੱਲ ਕਰਦੇ ਰਹੇ ਆ ਕਰੋ ਅੱਛਾ ਲੱਗਦਾ ਹੈ ਠੀਕ ਹੈ ਹਾਂਜੀ ਠੀਕ ਚਲੇਗਾ ਓਕੇ ਜੀ ਸਤਿ ਸ਼੍ਰੀ ਅਕਾਲ।